ਸਤਿ ਸ੍ਰੀ ਅਕਾਲ ਭੈਣ ਜੀ। ਹੋਰ ਠੀਕ ਹੋ।
ਹੁ ਹੀ ਹੇ ਹਾਂਜੀ, ਆਪ ਤੁਸੀਂ ਠੀਕ ਹੋ?
ਹਾਂਜੀ।
ਕੀ ਕਰ ਰੇ ਓ?
ਬਸ ਕੁੱਛ ਨੀ ਬੈਠੇ ਹੋਏ ਆ। ਹੁਣੇ ਰੋਟੀ ਖਾਧੀ ਏ।
ਹੋਰ ਦੱਸੋ?
ਬਸ ਵਧੀਆ, ਤੁਸੀਂ ਖਾ ਲੀ ਰੋਟੀ?
ਰੋਟੀ ਖਾ ਲੀ।
ਕੀ-ਕੀ ਬਣਾਇਆ ਸੀ? ਬਈਆ ਪਲੇਟੇ ਭੇਜੋ ਕੀ ਬਨਾਇਆ ਸੀ? ਪੂੜੀ, ਅੱਛਾ।
ਤੁਸੀਂ?
ਅਸੀਂ ਅਰਬੀ ਬਣਾਈ ਸੀ।
ਅੱਛਾ।
ਹਾਂਜੀ ਹੋਰ ਘਰ ਸਭ ਠੀਕ ਨੇ? ਅੱਛਾ। ਹੋਰ?
ਹੋਰ ਦੱਸੋ ਮੰਮੀ ਕਿੱਥੇ ਨੇ?
ਮੰਮੀ ਵੀ ਐਥੀ ਹੈਗੇ ਨੇ।
ਅੱਛਾ।
ਹਾਂਜੀ। ਹੋਰ ਤੁਸੀਂ ਓਨਲਾਈਨ ਸ਼ੋਪਿੰਗ ਵਗੈਰਾ ਕਰਦੇ ਓ?
ਹਾਂਜੀ।
ਅੱਛਾ, ਕੇਹੜੇ ਐਪ ਤੋਂ ਕਰਦੇ ਓ ਕੇੜਾ ਵਧੀਆ ਹੁੰਦਾ ਐ?
ਮੀਸ਼ੋ ਸਸਤਾ ਹੁੰਦਾ ਐ।
ਅੱਛਾ-ਅੱਛਾ, ਫੈਬਰਿਕ ਵਗੈਰਾ ਵਧੀਆ ਹੁੰਦਾ ਕੱਪੜੇ ਮਤਲਬ
ਹਾਂਜੀ।
ਅੱਛਾ। ਤੁਸੀਂ ਸਿਰਫ ਕੱਪੜੇ ਈ ਓਡਰ ਵਗੈਰਾ ਕਰਦੇ ਓ ਕਿ ਹੋਰ ਕੁੱਛ ਵੀ ਮੰਗਾਂਦੇ ਓ?
ਨਹੀਂ, ਓਰ ਕੁੱਛ ਵੀ ਮੰਗਵਾ ਲੇਤੇ ਹੈ।
ਅੱਛਾ-ਅੱਛਾ। ਹੋਰ ਬਸ ਵਧੀਆ। ਸਟੱਡੀ, ਕਿਵੇਂ ਚੱਲਦੀ ਪਈ ਏ? ਅੱਛਾ, ਕਿਹੜੀ ਸਟੱਡੀ ਕਰਦੇ ਪਏ ਓ ਤੁਸੀਂ?
ਅ ਫਾਈਨ ਆਰਟਸ ਦੀ।
ਅੱਛਾ। ਕਿੱਥੋਂ ਕਰਦੇ ਪਏ ਹੋ?
ਕੁਰਕਸ਼ੇਤਰ।
ਅੱਛਾ-ਅੱਛਾ ਓਥੇ ਈ ਰਹਿੰਦੇ ਹੋ ਜਾ। ਫਿਰ ਆ ਜਾਂਦੇ ਓ?
ਨਹੀ ਆ ਜਾਂਦੇ ਨੇ ਥੋੜੇ ਦਿਨ ਬਾਦ।
ਅੱਛਾ-ਅੱਛਾ। ਹੋਰ ਗਏ ਨੀ ਕਿੱਥੇ ਘੁੰਮਣ ਫੇਰ ਛੁੱਟੀਆਂ ਚ?
ਨਈ ਤੁਸੀਂ ਗਏ ਸੀ?
ਹਾਂਜੀ ਗਏ ਸੀ।
ਕਿੱਥੇ?
ਅਸੀਂ ਰਿਸ਼ੀਕੇਸ਼ ਗਏ ਸੀ।
ਅੱਛਾ।
ਹਾਂਜੀ।
ਬੜੀਆ ਮੌਸਮ?
ਹਾਂਜੀ ਵਧੀਆ ਸੀ ਪਹਿਲੇ ਤੇ ਜਿਸ ਦਿਨ ਗਏ ਸੀ ਉਸ ਦਿਨ ਤੇ ਗਰਮੀ ਹੋਗੀ ਸੀ। ਤੇ ਮਤਲਬ ਹਰਿਦਵਾਰ ਵੀ ਗਏ ਸੀ ਨਾ।
ਹਾਂ।
ਓਥੇ ਗਰਮੀ ਹੈਗੀ ਸੀ ਫਿਰ ਜਦੋਂ ਰਿਸ਼ੀਕੇਸ਼ ਗਏ ਸੀ ਓਥੇ ਬਰਸਾਤ ਆ ਗੀ ਸੀ।
ਅੱਛਾ।
ਹਾਂਜੀ, ਮੌਸਮ ਵਧੀਆ ਸੀ ਵੈਸੇ ਓਥੇ ਦਾ।
ਅੱਛਾ।
ਹਾਂਜੀ, ਤੁਹਾਡੇ ਉੱਥੇ ਹੋਈ ਦੀ ਗਰਮੀ?
ਹਾਂ।
ਅੱਛਾ-ਅੱਛਾ।
ਹੋਰ?
ਹੋਰ-ਹੋਰ ਬਸ ਵਧੀਆ। ਤੁਸੀਂ ਕੁਕਿੰਗ ਵਗੈਰਾ ਕਰ ਲੈਂਦੇ ਓ?
ਥੋੜ੍ਹੀ ਬਹੁਤ।
ਅੱਛਾ-ਅੱਛਾ। ਥੋੜ੍ਹੀ ਬੋਤ ਮਤਲਬ ਕੀ ਕੀ ਕਰ ਲੈਂਦੇ ਓ ਕੀ-ਕੀ ਬਣਾ ਲੈਂਦੇ ਓ?
ਰੋਟੀ, ਪਾਸਤਾ, ਮੈਗੀ।
ਅੱਛਾ-ਅੱਛਾ।
ਹੂੰ।
ਪਾਸਤਾ ਸਿੰਪਲ ਕਿ ਵਾਈਟ ਸੌਸ?
ਦੋਨੋ।
ਅੱਛਾ-ਅੱਛਾ।
ਹੋਰ, ਤੁਸੀਂ ਕੀ ਕਰਦੇ ਓ?
ਮੈਂ ਵੀ ਸਟੱਡੀ ਕਰਦੀ ਪਈ ਆਂ ਹਜੇ ਤੇ।
ਕਿਹੜੀ ਕਲਾਸ ਵਿੱਚ?
ਮੈਂ ਟੈਨਥ ਵਿੱਚ।
ਅੱਛਾ ਬੋਰਡ ਦੀ ਐ।
ਹਾਂਜੀ-ਹਾਂਜੀ
ਬੜੀਆ ਚੱਲ ਰੀ ਐ।
ਹਾਂਜੀ ਵਧੀਆ ਚੱਲ ਰੀ ਐ ਜੇ ਟਕਦੇ ਗ ਬਾਕੀ ਵੇਖੋ। ਹਾਂਜੀ।
ਕੁੱਛ ਪੁੂਛਣਾ ਹੋਵੇ ਪੁੂਛ ਲੇਈ।
ਹਾਂਜੀ ਕੋਈ ਨੀ ਉੱਥੇ ਪੁੱਛ ਲਾਂਗੀ ਮੈਂ।
ਅੱਛਾ।
ਹਾਂਜੀ। ਹੋਰ ਬਸ ਵਧੀਆ ਤੁਹਾਡੀ ਸਟੱਡੀ ਹੋ ਗਈ ਐ ਕੰਪਲੀਟ?
ਹਾਂਜੀ।
ਅੱਛਾ।
ਅੱਛਾ।
ਕੀ ਕੈ ਰੇ ਓ?
ਨਈ ਕੁਛ ਨੀ।
ਹੋਰ ਬਸ ਵ ਬਈਆ, ਆਓ ਤੁਸੀਂ ਵੀ ਲਗਾਓ ਚੱਕਰ ਕਦੀ ਇੱਥੇ।
ਤੁੱਸੀ ਆਓ
ਕੋਈ ਨੀ ਆਵਾਂਗੇ, ਤੁਸੀਂ ਤੇ ਆਂਦੇ ਹੀ ਨਹੀਂ, ਅਸੀਂ ਤੇ ਫੇਰ ਵੀ ਆ ਜਾਂਨੇ ਆਂ।
ਜ਼ਰੂਰ, ਤੁਸੀਂ ਕਦੋਂ ਆਏ ਓ?
ਸਤਿ ਸ੍ਰੀ ਅਕਾਲ। ਹੈਲੋ। ਤੁਸੀਂ ਲਗਾਓ ਚੱਕਰ, ਤੁਸੀਂ ਤੇ ਆਂਦੇ ਹੀ ਨਹੀ ਕਦੀ, ਅਸੀ ਤੇ ਫੇਰ ਵੀ ਆ ਜਾਂਨੇ ਆ।
ਤੁਸੀ ਆਂਣਾ ਹੁਣ।
ਕੋਈ ਨੀ ਤੁਸੀਂ ਬੁਲਾਓਗੇ ਤੇ ਆਜਾਂਗੇ।
ਹਾਂਜੀ, ਆਣਾ
ਹਾਂਜੀ ਕੋਈ ਨੀ ਆਵਾਂਗੇ।
ਹਾਂਜੀ।
ਹਾਂ ਨਜੀ। ਤੁਸੀਂ ਆਜੋ।
ਨਹੀਂ ਤੁਸੀਂ ਆਣਾ ਹੁਣ
ਅੱਛਾ।
ਹਾਂਜੀ।
ਹੋਰ।
ਹੋਰ ਦੱਸੋ?
ਬਸ ਵਧੀਆ। ਤੁਸੀਂ ਦੱਸੋ ਕੋਈ ਨਵੀਂ ਤਾਜ਼ੀ, ਓਥੇ ਦਾ ਮੌਸਮ ਵਗੈਰਾ ਕਿਵੇਂ ਹੈਗਾ?
ਗਰਮੀ ਹੈ।
ਅੱਛਾ, ਗਰਮੀ ਏ ਗਰਮੀ ਤੇ ਸਾਰੀ ਜਗ੍ਹਾ ਹੋਈ ਪੀ ਏ
ਹਾਂਜੀ।
ਹੋਰ?
ਹੋਰ ਦੱਸੋ?
ਬਸ ਵਧੀਆ ਸਭ। ਮੈਂ ਨੀ ਕੀਤੀ । ਤੁਸੀਂ ਕਦੋਂ ਜਾਣਾ, ਕਿੱਥੇ ਘੁੰਮਣ ਲੀ?
ਹਲੇ ਤੇ ਕੁਛ ਨੀ।
ਅੱਛਾ। ਬਣਾਲੋ ਕਿੱਥੇ ਸਲਾਹ, ਚੱਲਣੇ ਆ ਇਕੱਠੇ।
ਹਾਂ ਚਲੇਗੀ
ਹੂੰ ਕਿੱਥੇ ਚੱਲਣਾ ਐ
ਤੁਸੀਂ ਬਣਾਓ
ਚਲਨਾ ਕਿੱਥੇ ਐ।
ਜਾ ਤੁਸ ਤ ਰਿਸ਼ੀਕੇਸ਼ ਜਾ
ਅੱਛਾ ਰਿਸ਼ੀਕੇਸ਼, ਚਲੋ ਕੋਈ ਨੀ।
ਹਾਂਜੀ।
ਯਾਮਿ ਛੇ ਤੁਸੀਂ ਵੈਸੇ ਗਏ ਔ ਕਦੀ ਰਿਸ਼ੀਕੇਸ਼ ਵਗੈਰਾ
ਨਹੀਂ
ਅੱਛਿਆ ਹਰਿਦੁਆਰ
ਹਾਂਜੀ
ਅੱਛਿਆ ਅੱਛੇ ਹਰਿਦੁਵਰ ਕਦੋਂ ਗਏ ਸੀ ਤੁਸੀਂ
ਹਮ ਯਾਦ ਹੀ ਸੀ
ਅੱਛਾ ਅੱਛਾ ਕਾਫੀ ਟਾਈਮ ਪਹਿਲੇ ਗਏ ਉਹਣਨੂੰ ਹੋ ਗ ਨਾ ਅੱਛਾ ਹੁਣ ਕੀ ਕਰਨਾ ਤੁਸੀਂ ਅੱਗੇ ਜੋਬ ਵਗੈਰਾ ਕਰਨੀ ਹੈ ਕਿ ਕਰਨਾ
ਹਾਂਜੀ ਚੋਪ
ਅੱਛਾ ਜੁਆਇਨ ਕੀਤੀ ਹਜੇ ਕਿ ਨਹੀਂ ਕਿ ਕੀਤੀ ਕਰ ਅੱਛਾ ਅੱਛ ਹੋਰ
ਹੋਰ ਦੱਸੋ ਕੁਛ
ਵਾਈਟ ਸੋਸ ਪਾਸਤਾ ਕਿਵੇਂ ਬਣਾਉਂਦੇ ਹੋ ਤੁਸੀਂ
ਪਹਿਲੇ ਬੋਇਲ ਕਰਕੇ ਫੇਰ ਉਹਦੇ ਵਿੱਚ ਮਤਲਬ ਮਿਓਨੀਜ਼ ਵਗੈਰਾ ਪਾ ਦੇਿੰਦੇ
ਅੱਛਾ
ਹਾਂਜੀ ਵੈਜਿਸ ਵੀ ਪਾ ਲੋ
ਅੱਛਾ ਅੱਛਾ ਅੱਛਾ ਜਿਵੇਂ ਕਈ ਤੇ ਪਹਿਲੇ ਬੋਇਲ ਕਰ ਲ ਲਦੇ ਨਈਡ ਕਿ ਨਵੇਂ ਬਟਰ ਬਟਰ ਤੇ ਮੈਦਾ ਮਿਕਸ ਕਰਦੇ ਨੇ
ਹਾਂਜੀ ਹਾਂਜੀ
ਫੇਰ ਦੁੱਧ ਵਗੈਰਾ ਪਾ ਦਿੰਦੇ ਨੇ ਉਹ ਸੋਸ ਬਣਾ ਲੈਂਦੇ ਨੇ ਉਹਦੀ ਵਾਈਟ
ਹਾਂਜੀ
ਫੇਰ ਵੈਜਿਸ ਵਗੈਰਾ ਪਾ ਕੇ ਫੇਿਰ ਪਾਸਤਾ ਪਾ ਦਿੰਦੇ ਨੇ
ਹਾਂਜੀ
ਹਾਂਜੀ ਮਿਊਨੀਜ਼ ਵਾਲਾ ਵੀ ਸਹੀ ਰਹਿੰਦਾ ਵੈਸੇ
ਹਾਂਜੀ
ਹਮ ਹਮ, ਚੀਜ਼ ਵਗੈਰਾ ਵੀ ਪਾਾਂਉਂਦੇ ਹੋ ਤੁਸੀਂ, ਕਿ ਨਹੀਂ
ਹਾਂਜੀ ਹਾਂਜੀ
ਅੱਛਾ ਅੱਛਾ
ਹੋਰ
ਹ ਹੋਰ ਕੀ ਕੀ ਬਣਾ ਲੈਂਦੇ ਹੋ
ਹੋਰ ਸਬਜ਼ੀ ਆਲੂ ਕੀ
ਅੱਛਾ ਅੱਛਾ
ਹਾਂਜੀ ਜੀ
ਫਾਸਟ ਫੂਡ ਵਗੈਰਾ
ਹਾਂਜੀ ਬਰਗਰ ਆਲੂ ਟਿੱਕੀ ਵਾਲਾ
ਅੱਛਾ ਅੱਛਾ ਚਲੋ ਠੀਕ ਹੈ ਭੈਣ ਜੀ ਸਤਿ ਸ਼੍ਰੀ ਅਕਾਲ
ਹਾਂਜੀ ਸਤਿ ਸ੍ਰੀ ਅਕਾਲ
ਠੀਕ
ਠੀਕ